ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਤੁਹਾਡੇ?
ਬਸ ਵਧੀਆ ਜੀ ਮੈਂ ਕਿਹਾ ਤੁਹਾਡੇ ਫੋਨ ਆਏ ਹੋਏ ਸੀ ਮੈਂ ਸੁਣ ਨਹੀਂ ਪਾਇਆ ਮੈਂ ਹੁਣੇ ਘਰ ਆਇਆ ਅਤੇ ਦੇਖਿਆ ਤੁਹਾਡੇ ਫੋਨ ਆਏ ਪਏ ਕਿਸੇ ਕੰਮਸੇ ਬਾਹਰ ਗਿਆ ਸੀ ਮੈਂ ਹੋਰ ਕਿੱਧਰ ਘੁੰਮਣ ਦੀ ਪਲਾਨਿੰਗ ਨਹੀਂ ਕੀਤੀ ਤੁਸੀਂ ਛੁੱਟੀਆਂ ਅੱ '
ਬਸ ਉਹਓ ਕਰਕੇ ਫੋਨ ਕੀਤਾ ਸੀ ਤੁਹਾਨੂੰ ਹੈ
ਅੱਛਾ ਅੱਛਾ ਦੱਸੋ ਕੀ ਜਾਣਕਾਰੀ ਦਵਾ। ਚਾਹੁੰਦੇ ਹੋ?
ਬਸ ਉਹ ਟ੍ਰੇਨ ਦੇ ਬਾਰੇ ਜਾਣਕਾਰੀ ਲੈਣੀ ਸੀ। ੲੈ ਬਈ ਘੁੰਮਣ ਜਾਣਾ ਸੀ ਕਿੱਥੇ, ਪ੍ਰੋਗਰਾਮ ਤੇ ਬੰਦਾ ਪਿਆ ਹੇ, ਤੇ ਨੌਲੇਜ ਲੈਣੀ ਸੀ। ਟ੍ਰੇਨ ਬਾਰੇ ਵੀ ਕੀ ਬੁੱਕ ਹੁੰਦਾ ਕੀ ਕੀ ਹੁੰਦਾ ਇਹਦੇ ਚ,
ਅੱਛਾ ਅੱਛਾ ਦੇਖੋ ਪਤਾ ਕੀ ਹੁੰਦਾ ਵੈਸੇ ਤੇ ਪਹਿਲੇ ਜੋ ਟ੍ਰੇਨ ਵਿੱਚ ਸਿਸਟਮ ਸੀ ਨਾ ਬੁਕਿੰਗ ਦਾ, ਬਈ ਜਿਸ ਤਰਾ ਸੀ ਸੀਟਾਂ ਬੁੱਕ ਕਰਉਣੀਆਂ ਹੈ।
ਹਮ ਹਮ
ਇੱਥੇ ਹੁੰਦਾ ਵੀ ਤੁਸੀਂ ਚਾਲੀ ਪੰਜਾਹ ਕਿਲੋਮੀਟਰ ਦੂਰ ਜਾਣਾ ਹੇ ਸੋ ਕਿਲੋਮੀਟਰ ਦੂਰ ਜਾਣਾ ਹਨਾ, ਤੇ ਉਹ ਤਾਂ ਹੁੰਦਾ ਛੋਟਾ ਸਫ਼ਰ ਘੰਟੇ, ਡੇਢ ਦੋ ਘੰਟੇ ਵਿੱਚ ਨਾ ਸਫ਼ਰ ਪੂਰਾ ਹੋ ਜਾਂਦਾ ਹੇ।
ਅੱਛਾ
ਤੇ ਉਹਦੇ ਚ ਬੰਦਾ ਚਲੋ ਸੀਟ ਨਹੀਂ ਵੀ ਮਿਲੀ ਖੜਾ ਹੋ ਗਿਆ। ਥੋੜ੍ਹੀ ਦੇਰ ਬੈਠ ਗਿਆ। ਹੈ ਨਾ ਐਵੇਨ ਟਾਈਮ ਪਾਸ ਹੋ ਜਾਂਦਾ ਹੇ।
ਹੂਂ ਹੂਂ
ਜਦੋਂ ਗੱਲ ਆ ਜਾਂਦੀ ਹੈ ਕਿ ਤੁਸੀਂ ਥੋੜਾ ਦੂਰ ਜਾਣਾ ਹੈਗਾ ਠੀਕ ਹੈ, ਮਤਲਬ ਡੇਢ ਸੌ ਦੋ ਸੌ ਤਿੰਨ ਸੌ ਕਿਲੋਮੀਟਰ ਦੂਰ ਫਿਰ ਬੰਦਾ ਇੰਨੀ ਦੇਰ ਖੜੇ ਨਹੀਂ ਹੋ ਸਕ ਹੋ ਸਕਦਾ।
ਹੂੰ ਹੂੰ
ਤੇ ਨਾਲ ਫਿਰ ਭੀੜ ਭੜੱਕਿਆ ਚ ਜਿਸ ਤਰ੍ਹਾਂ ਨੋਰਮਲ ਤੇ ਜਨਰਲ ਡੱਬੇ ਤੇ ਚੱੜਨਾ ਪੈਂਦਾ ਹਨਾ, ਬਿਨਾਂ ਅਗਰ ਬੁਕਿੰਗ ਨਾ ਕਰਾਈ ਹੋਵੇ। ਤੇ ਜਨਰਲ ਡੱਬੇ ਦਾ ਤੁਹਾਨੂੰ ਹਾਲ ਪਤਾ ਹੀ ਹੈ। ਉੱਥੇ ਚੜਨਾ ਲੋਗ ਰਸਤੇ ਚ ਬੈ ਜਾਉਂਦੇ ਹੈਗੇ ਨੇ। ਜਿੱਥੇ ਜੋ ਸੀਟ ਜੋ ਸੀਟ ਹੈਗੀ ਚਾਰ ਬੰਦਿਆਂ ਦੀ ਤਿੰਨ ਬੰਦਿਆਂ ਦੀ ਉੱਥੇ ਪੰਜ ਪੰਜ ਬੰਦੇ ਐਡਜਸਟ ਹੋ ਜਾਂਦੇ ਆ। ਮਤਲਬ ਮਤਲਬ ਧੱਕਾਸ਼ਾਹੀ ਚੱਲਦੀ ਹੈ। ਹੋਰ ਉੱਪਰ ਜੋ ਜਰਨਲ ਡੱਬੇ 'ਚੋਂ ਉੱਪਰ ਜਗ੍ਹਾ ਬਣੀ ਹੁੰਦੀ ਹੈ, ਉਹ ਹੁੰਦੀ ਹੈ ਲਗਜ ਵਾਸਤੇ ਉੱਪਰ ਰਹਿ ਕੇ ਹੁੰਦਾ, ਨਾ ਲੋਕ ਉੱਥੇ ਹੀ ਬਹਿ ਜਾਂਦੇ ਆ ਹਾਲਾਂਕਿ ਰੇਲਵੇ ਦੇ, ਕੰਮ ਮਜ਼ਬੂਤ ਹੈ, ਆ ਸੋਲਿਡ ਹੈ, ਬੈਠਣ ਦੀ ਕੋਈ ਦਿੱਕਤ ਨਹੀਂ ਹੈ। ਤੇ ਬਸ ਹੈ ਪਤਾ ਕੀ ਹੈ। ਰਸ਼ ਜਿਆਦਾ ਹੁੰਦਾ ਫੇਰ ਲੋਕ ਥੱਲੇ ਵੀ ਬਹਿ ਜਾਂਦੇ ਆ, ਫਿਰ ਲੱਗਣ ਉਤਰਨ ਚੜ੍ਹਨ ਦੀ ਵੀ। ਉਤੋ ਜਾਂਦੀ ਹੈ ਅੰਬੋ, ਬੁਰਾ ਹਾਲ ਹੁੰਦਾ ਹੈ, ਲੋਕ ਸਮੋਕਿੰਗ ਕਰ ਰਹੇ ਹੁੰਦੇ ਹੈ। ਆਪਾਂ ਜਨਰਲ ਡੱਬੇ ਦਾ ਤਾਂ ਬਸ, ਟੈਂਪਰੇਰੀ ਜਿਹਾ ਕੰਮ ਹੈ ਕੰਮ ਚਲਾਉ
ਹਾਂਜੀ।
ਠੀਕ ਹੈ, ਨਾ। ਅੱਛਾ, ਉਹਦੇ ਚ ਕੀ ਹੁੰਦਾ। ਕਿ ਮੰਨਤੁਹਾਡਾ ਸਟੇਸ਼ਨ ਆ ਗਿਆ ਉਤਰਨ ਵਾਲਾ ਤੇ ਤੁਹਾਨੂੰ ਫੇਰ ਦਸ ਪੰਦਰਾਂ ਮਿੰਟ, ਪਹਿਲਾਂ ਹੀ ਨੀਚੇ ਉਤਰਨਾ, ਮਤਲਬ ਤਿਆਰੀ ਕਰਨੀ ਪੈਂਦੀ ਹੈ। 'ਤੇ ਕਿਉਂਕਿ ਰਸ ਜਿੱਥੇ ਲੋਕ ਬੈਠੇ ਆ ਉਹਨਾਂ ਨੂੰ ਉਠੋ ਕੇ ਮੁਸ਼ਕਿਲ ਨਾਲ ਦਰਵਾਜੇ ਤੱਕ ਪਹੁੰਚੋਗੇ।
ਹਾਂਜੀ-ਹਾਂਜੀ।
ਅਤੇ ਜੋ ਬੈਸਟ ਤਰੀਕਾ ਹੈਗਾ ਨਾ ਮੇਰੇ, ਕਹਿਣ ਦਾ ਮਤਲਬ ਤੁਸੀਂ ਦੂਰ ਜਾਣਾ।
ਹਮ-ਹਮ
ਤੇ ਬੁਕਿੰਗ ਹੀ ਸਭ ਤੋਂ ਵਧੀਆ ਹੈਗਾ। ਕਿ ਪਹਿਲੇ ਬੰਦਾ ਆਪਣੀ ਟਿਕਟਾਂ ਬੁੱਕ ਕਰਾ ਲਵੇ,
ਹਾਂਜੀ।
ਠੀਕ ਹੈ ਜੀ। ਹੁਣ ਬੁਕਿੰਗ ਦਾ ਸਿਸਟਮ ਹਾਂ ਪੁੱਛੋ ਜੀ, ਕੀ ਪੁੱਛਣਾ ਚਾਹ ਰਏ ਹੋ?
ਤੇ ਮੈਂ ਸੁਣਿਆ ਸੀ, ਏਦਾ ਮਤਲਬ ਕੀ ਹੁੰਦਾ ਟ੍ਰਰੇਨਾਂ ਚ ਜਿਵੇ ਈ ਐਸ ਐਸ, ਸੀ ਐਸ ਐਸ ਈ, ਵਗੈਰਾ ਬੜੇ ਨਾਂ ਹੈਗੇ ਨੇ ਸੀ ਐਸ ਐਸ ਵਗੈਰਾ।
ਅੱਛਾ, ਅੱਛਾ, ਅੱਛਾ ਓ ਹੁੰਦਾ ਕੀ ਐ ਜਿਸ ਤਰਾਂ ਅਹ ਹੋਣਾ ਕੀ ਹੁੰਦਾ ਕਿ ਅਪਨਾ ਸਾਲਕ ਪੈਲੇ ਜੋ ਸਿਸਟਮ ਸੀ ਨਾ ਬੁਕਿੰਗ ਦਾ, ਤੇ ਤੁਸੀ ਲੋਕ ਚਾਰ, ਚਾਰ ਮਈਨੇ ਪੈਲੇ ਵੀ ਬੁਕਿੰਗ ਕਰਾ ਸਕਦੇ ਸੀ। ਵੀ ਤੁਸੀਂ ਕਿੱਧਰ ਜਾਣਾ ਨਾ, ਚਾਰ ਮਈਨੇ ਪੈਲੇ ਬੁਕਿੰਗ ਤੇ ਫੇਰ ਗੋਰਮੈਂਟ ਦੇਖਿਆ ਚਾਰ ਮਹੀਨੇ ਤੇ ਚ ਬੰਦੇ ਦੀ ਪਲਾਨਿੰਗ ਚੇਂਜ ਹੋ ਜਾਏਗੀ ਕੋਈ ਹਨਾ। ਵੀ ਟਿਕਟਾਂ ਜਾਦਾ ਕੈਂਸਲ ਹੋ ਜਾਂਦੀਆਂ, ਮੰਨ ਲਓ ਚਾਰ ਮਈਨੇ ਪੈਲੇ ਕਿਸੇ ਨੇ ਕਰਾਤੀ ਜਦੋਂ ਜਾਣ ਦਾ ਟਾਈਮ ਆਇਆ ਚਾਰ ਮਹੀਨੇ ਬਾਅਦ ਇੱਥੇ ਉਹਨਾਂ ਦਾ ਪਲਾਨ ਚੇਂਜ ਹੋ ਗਿਆ ਜਾਂ ਕੈਂਸਲ ਹੋ ਗਈ ਤੇ ਰੇਲਵੇ ਨੇ ਇਸ ਚੀਜ਼ ਨੂੰ ਧਿਆਨ ਚ ਰੱਖਦਿਆਂ ਹੋਇਆ ਉਹਨਾਂ ਨੇ ਕੀ ਕੀਤਾ ਦੋ ਮਹੀਨੇ ਕਰਤਾ ਇਹਨੂੰ ਬ ਦੋ ਮਹੀਨੇ ਤੋਂ ਪਹਿਲੇ ਬੁਕਿੰਗ ਨਹੀਂ ਕਰਾ ਸਕਦੇ
ਹਮ ਹਮ
ਠੀਕ ਹੈ ਨਾ ਤੇ ਬੁਕਿੰਗ ਦੇ ਕਈ ਸਿਸਟਮ ਹੈਗੇ ਆ ਦੇਖੋ ਤੁਸੀਂ ਸਟੇਸ਼ਨ ਤੇ ਜਾ ਕੇ ਖੁਦ ਅਗਰ ਤੁਹਾਡੇ ਕੋਲ ਟਾਈਮ ਹੈਗਾ ਸਟੇਸ਼ਨ 'ਤੇ ਜਾ ਕੇ ਉੱਥੇ ਤੁਹਾਨੂੰ ਫਾਰਮ ਫਾਰਮ ਮਿਲ ਜਾਏਗਾ ਠੀਕ ਹੈ ਰੀਜ ਸ਼ਨ ਸਲਿੱਪ ਹੁੰਦੀ ਹੈ
ਹਮ ਹਮ
ਅਤੇ ਉਹ ਸਲਿੱਪ ਨੂੰ ਉੱਥੇ ਜੋ ਜੋ ਵੀ ਇੰਸਟਰਕਸ਼ਨ ਦਿੱਤੀਆਂ ਹੋਈਆਂ ਜਿਸ ਤਰ੍ਹਾਂ ਜਿਸ ਤਰ੍ਹਾਂ ਕਿ ਟ੍ਰੇਨ ਨੰਬਰ ਉਹ ਭਰਨਾ ਤੇ ਟ੍ਰੇਨ ਦਾ ਨਾਮ ਕੀ ਹੈ ਉਹ ਭਰਨਾ ਫੇਰ ਹੈਗੀ ਕਲਾਸ ਕਿਹੜੀ ਹੈ ਇੱਕ ਹੁੰਦੀ ਹੈ ਸੈਕਿੰਡ ਕਲਾਸ ਤਿੰਨ ਠੀਕ ਹੈ ਉਨੂੰ ਟੂ ਐਸ ਵੀ ਕਹਿੰਦੇ, ਔਰ ਥੋੜਾ ਬਹੁਤਾ ਜ਼ਿਆਦਾ ਲੰਬਾ ਸਫ਼ਰ ਹੋ ਜੇ, ਫਿਰ ਫਿਰ ਸਲੀਪਰ ਕਲਾਸ ਦਾ ਵੀ ਓਪਸ਼ਨ ਆ ਜਾਂਦਾ ਮਾਨ ਲੋ ਟ੍ਰੇਨਸ ਰਾਤ ਨੂੰ ਪਹੁੰਚਣਾ ਜਾਂ ਵਿੱਚ ਸਫ਼ਰ ਦੇ ਦੌਰਾਨ ਰਾਤ ਆ ਰਹੀ ਹੈ। ਫੇਰ ਸਲਿੱਪਰ ਦੀ ਬੁੱਕ ਕਰਾਉਂਦੇ ਆ ਉਹਨੂੰ ਐਸ -ਐਲ-ਕੋਡ ਬੋਲਦੇ ਆ ਜੋ ਤੁਸੀਂ ਪੁੱਛ ਰਹੇ ਸੀ ਨਾ ਹੁਣੇ ਵੀ ਕੋਡ ਲਿਖੇ ਹੁੰਦੇ ਆ ਟੂ ਐਸ ਦਾ ਮਤਲਬ ਹੁੰਦਾ ਕਿ ਬ ਥੱਲੀ ਦੀ ਸੀਟ ਮਿਲੇਗੀ ਠੀਕ ਹੈ ਟੂ ਐਸ ਸੈਕਿੰਡ ਸੀਟਿੰਗ ਬੋਲਦੇ ਏ ਸੈਕਿੰਡ ਸੀਟਿੰਗ ਤੇ ਅਗਰ ਰਾਤ ਦਾ ਸਫ਼ਰ ਹੈ। ਫਿਰ ਤੁਸੀਂ ਐਸ ਐਲ ਸਲੀਪਰ ਸਲੀਪਰ ਮਤਲਬ ਪੂਰੀ ਬਰਥ ਹੁੰਦੀ ਹੈ। ਰਾਤ ਨੂੰ ਤੁਸੀਂ ਲੇਟ ਸਕਦੇ ਹੋ ਠੀਕ ਹੈ ਨਾ, ਜਿਸ ਤਰ੍ਹਾਂ ਨੋਰਮਲੀ ਟਰੇਨ ਚ' ਕੀ ਹੋਏਗਾ ਜੋ ਬੀਚ ਵਾਲੀ ਬਰਥ ਹੋਏਗੀ ਨਾ ਉਹਨੂੰ ਖੋਲ ਦਿੰਦੇ ਨੇ ਤੇ ਲੋਕ ਥੱਲੇ- ਥੱਲੇ ਵਾਲੀ ਸੀਟ ਤੇ ਬਹਿ ਜਾਂਦੇ ਏ
ਅੱਛਾ, ਅੱਛਾ
ਤੇ ਰਾਤ ਨੂੰ ਵਿਚਕਾਰਲੀ ਸੀਟ ਨੂੰ ਵੀ ਵਿਚਕਾਰ ਸੀਟ ਬਣਾ ਲੈਂਦੇ ਆ ਫਿਰ ਬੰਦੇ ਸਾਰੇ ਜਦੋਂ ਸੌਣ ਦੀ ਤਿਆਰੀ ਹੁੰਦੀ ਫਿਰ ਤਿੰਨ ਬਣ ਜਾਂਦੀਆਂ ਉਹ ਠੀਕ ਹੈ ਨਾ ਦੇਖ ਕੇ ਉੱਪਰ ਖੁੱਲ੍ਹੀ ਹੁੰਦੀ ਹੈ ਇੱਕ ਨੀਚੇ ਹੁੰਦੀ ਹੈ ਵਿਚਕਾਰਲੀ ਨੂੰ ਬਣਾ ਦਿੰਦੇ ਆ
ਹਾਂਜੀ, ਹਾਂਜੀ
ਤੇ ਇਹ ਉਹਦਾ ਵਿੱਚ ਆਰਾਮ ਮਿਲਦਾ ਹਾਂਜੀ
ਤੇ ਇੱਕ ਇਹ ਵੀ ਸੁਣਿਆ ਤਤਕਾਲ ਟਿਕਟ ਕੀ ਹੁੰਦੀ। ਤਤਕਾਲ ਬੜਾ ਸੁਣਿਆ ਇਹਦੇ ਬਾਰੇ
ਤਤਕਾਲ ਟਿਕਟ ਜੋ ਹੁੰਦੀ ਹੈ ਨਾ ਮੰਨ ਲਓ ਕੋਈ ਐਮਰਜੈਂਸੀ ਆ ਗਈ ਤੁਹਾਨੂੰ ਕਿੱਧਰ ਜਾਣਾ ਪੈ ਗਿਆ ਦੇਖੋ ਵੈਸੇ ਤਾਂ ਘੁੰਮਣ ਫਿਰਨ ਜਾਣਾ ਕੋਈ ਫੰਕਸ਼ਨ ਹੈਗਾ ਉਹ ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਨਾ ਕਿ ਹਾਂ ਬਾਈ ਸਾਨੂੰ ਫਰਮੇਸ਼ਨ ਆ ਜਾਂਦੀ ਹੈ ਰਿਸ਼ਤੇਦਾਰਾਂ ਤੋਂ ਜਾਂ ਕਿਧਰੋਂ ਹੈਨਾ ਮਨ ਲੋ, ਮਨ ਲੋ ਤੁਹਾਡਾ ਕੋਈ ਇੰਟਰਵਿਊ ਹੈ ਤੁਹਾਨੂੰ ਕੱਲ ਹੀ ਚੱਲ ਜਾਏਗਾ ਨਾ ਪਤਾ ਇਨਫੋਰਮੇਸ਼ਨ ਪਹਿਲੇ ਆ ਜਾਏਗੀ ਵਿਆਹ, ਸ਼ਾਦੀ ਹੈ ਫੰਕਸ਼ਨ ਤਾਂ ਨਾ ਤੇ ਤੁਸੀਂ ਪਲਾਨਿੰਗ ਨਾਲ ਚੱਲੋਗੇ ਲੇਕਿਨ ਕਈ ਵਾਰ ਕੀ ਹੁੰਦਾ ਕੋਈ ਐਸਾ ਮਤਲਬ ਕਿ ਮੰਾਨ ਲੋ ਕਿੱਧਰ ਹਾਦਸਾ ਹੋ ਗਿਆ ਕੋਈ ਗੁਜ਼ਰ ਗਿਆ ਬੰਦਾ ਕਿੱਧਰ ਜਾਣਾ ਪੈ ਗਿਆ ਐਮਰਜੈਂਸੀ ਚ ਹਨਾ ਉਸ ਤੇ ਆਪਣੇ ਜ਼ੋਰ ਨੀ ਹੈਗਾ ਨਾ ਫਿਰ ਉਸ ਟਾਈਮ ਤੇ ਹੁੰਦੀ ਨੀ ਹੈਗੀ ਫਿਰ ਬੰਦਾ ਤਤਕਾਲ ਕਰਾਉਂਦਾ ਤਤਕਾਲ ਦਾ ਕੀ ਮਤਲਬ ਹੈ ਤਤਕਾਲ ਉਹ ਐਕਚੁਲੀ ਹੈ ਤਾਂ ਉਹ ਰਿਜ਼ਰਵੇਸ਼ਨ ਹੀ ਹੈ ਵੀ ਟਿਕਟ ਬੁਕਿੰਗ ਦੀ ਠੀਕ ਹੈ ਪਰ ਉਹੋ ਇੱਕ ਦਿਨ ਪਹਿਲੇ ਹੁੰਦੀ ਹੈ ਜਿਸ ਤਰ ਮੰਨਲਬ ਕੱਲ ਟ੍ਰਰੇਨ ਜਾਣੀ ਹੈ ਨਾ
ਹਾਂਜੀ
ਨੂੰ ਟ੍ਰੇਨ ਨਿਕਲਣੀ ਹੈ ਤੇ ਇੱਕ ਦਿਨ ਪਹਿਲਾਂ ਦਸ ਔਰ ਗਿਆਰਾਂ ਵਜੇ ਦੀ ਬੁਕਿੰਗ ਹੁੰਦੀ ਹੈ ਉਹਦੇ ਚ ਕਲਾਸ ਸਕਦੇ ਹ ਤੇ ਉਹ ਆਪਣਾ ਜੇ ਅੱਜ ਕੱਲ੍ਹ ਜੋ ਖੁੱਲ੍ਹੇ ਹੋਏ ਨਾ ਅਹ ਸਰਵਿਸ ਸੈਂਟਰ ਕੋਮਨ ਸਰਵਿਸ ਸੈਂਟਰ ਕਹਿ ਲਓ ਹਨਾ ਜਾਂ ਸਟੇਸ਼ਨ ਤੇ ਜਾ ਕੇ ਵੀ ਕਰਾ ਸਕਦੇ ਆ ਕੁਛ ਏਜੰਟ ਵੀ ਹੁੰਦੇ ਆ ਜੋ ਇਹੋ ਜਿਹਾ ਕੰਮ ਕਰਦੇ ਹੈਗੇ ਠੀਕ ਹੈ ਤੇ ਉਹਨੂੰ ਅਗਰ ਕਹੋਗੇ ਤਾਂ ਕਾਲ ਕਰਨੀ ਤਾਂ ਉਸ ਟਾਈਮ ਦਸ ਵਜੇ ਤ ਕੱਲ੍ਹ ਦਸ ਵਜੇ ਦਾ ਟਾਈਮ ਜਿਹੜਾ ਹੈਗਾ ਉਹ ਦਿੱਤਾਿਆ ਹੋਇਆ ਜੋ ਏ ਸੀ ਦੀ ਸੀਟਾਂ ਹੈਗੀਆਂ ਉਹਨਾਂ ਵਾਸਤੇ ਤੇ ਗਿਆਰਾਂ ਵਜੇ ਤੱਕ ਟਾਈਮ ਹੈਗਾ ਜੋ ਬਾਕੀ ਨੋਰਮਲ ਬੁਕਿੰਗ ਹੈਗੀ ਉਹ ਵਾਸਤੇ ਉਹਦੇ ਚ ਜੋ ਫੀਸ ਹੈਗੀ ਨਾ ਫਿਰ ਥੋੜਾ ਫਾਲਤੂ ਲੱਗਦੀ ਹੈ
ਅੱਛਾ ਅੱਛਾ
ਰੇਲਵੇ ਰੇਲਵੇ ਜੋ ਰੇਲਵੇ ਡਿਪਾਰਟਮੈਂਟ ਹੈ ਉਹਦੀ ਫੀਸ ਵੀ ਥੋੜਾ ਜਿਹਾ ਮੇਬੀ ਡਬਲ ਹੋ ਸਕਦੀ ਹੈ ਔ ਜੋ ਜੋ ਬੁੱਕ ਕਰੇਗਾ ਉਹ ਆਪਣੇ ਪੈਸੇ ਉਹ ਉਹ ਅਲੱਗ ਲਏਗਾ ਕਿਉਂਕਿ ਅਗਰ ਐਮਰਜੈਂਸੀ ਜਾਣਾ ਫਿਰ ਪੇਮੈਂਟ ਜ਼ਿਆਦਾ ਕਰਨੀ ਪੈਂਦੀ ਹੈ ਇਹ ਕਹਿੰਦਾ ਮਤਲਬ ਬਾਕੀ ਇਹਨਾਂ ਦੇ ਮਿਲਣ ਚਾਂਸ ਘੱਟ ਵੱਧ ਹੁੰਦੇ ਆ ਹਾਂ ਠੀਕ ਹੈ ਨਾ ਬਾਕੀ ਰੇਲਵੇ ਜੋ ਟਰੇਨਾਂ ਤੇ ਖੈਰ ਬੜੀਆਂ ਹੈਗੀਆਂ ਅਗਰ ਕਿਸੇ ਨੂੰ ਨੌਲੋਜ ਹੋਏ ਤੇ ਅੱਜ ਕੱਲ ਤਾਂ ਦੇਖ ਖੋ ਮੋਬਾਇਲ 'ਤੇ ਸਾਰਾ ਕੁਛ ਔਨਲਾਈਨ ਪਤਾ ਚੱਲ ਜਾਂਦਾ ਹੈਗਾ ਠੀਕ ਹੈ ਬੰਦਾ ਡੁਬਣ ਵਾਲਾ ਪੜੇ ਲਿਖਿਆ ਹੋਵੇ ਆਉਂਦਾ ਹੋਵੇ ਨਾ ਤੇ ਸਾਰਾ ਬੰਦਾ ਚੋਣ ਸਕਦਾ ਇਨਫੋਰਮੇਸ਼ਨ ਅਤੇ ਰੇਲਵੇ 'ਚ ਜਿਸ ਤਰ੍ਹਾਂ ਉਹ ਡੱਬੇ ਕਈ ਤਰ੍ਹਾਂ ਦੇ ਹੁੰਦੇ ਆ ਜਿਸ ਤਰ੍ਹਾਂ ਇੱਕ ਤੇ ਹੋ ਗਿਆ ਅਤੇ ਜਨਰਲ ਡੱਬੇ ਹੁੰਦੇ ਨੇ
ਹਾਂਜੀ
ਠੀਕ ਹੈ ਜਨਰਲ ਡੱਬੇ ਤੁਹਾਨੂੰ ਦੇਖ ਜਾਏਗਾ ਟ੍ਰੇਨ ਆਈ ਨਾ ਐ ਭੀੜ ਪਰਕਾ ਹੋਏਗਾ
ਹੁ ਹੁ ਹਾਂਜੀ
ਹਮੇਸ਼ਾ ਟਰੇੇਨ ਦੇ ਅਗਲੇ ਵਾਲੇ ਪਾਸੇ ਲੱਗੇ ਹੁੰਦੇ ਆ
ਹਾਂਜੀ
ਠੀਕ ਹੈ ਮਤਲਬ ਅਗਲੇ ਵਾਰ ਦੋ ਜਾਂ ਤਿੰਨ ਡੱਬੇ ਲੱਗੇ ਹੁੰਦੇ ਆ ਤੇ ਇੱਕ ਲੱਗੇ ਹੁੰਦੇ ਆ ਪਿੱਛੇ ਬਿਲਕੁਲ ਬੈਕ ਸਾਈਡ ਦੇ ਠੀਕ ਹੈ ਜੀ ਐਸ ਬੋਲਦੇ ਆ ਜਨਰਲ ਸਟਿੰਗ ਫਿਰ ਇੱਕ ਹੋਰ ਵੀ ਸ਼ਿ ਟ੍ਰੇਨ ਦਾ ਜੋ ਪਹਿਲੇ ਡੱਬਾ ਇੰਜਨ ਤੋਂ ਬਾਅਦ ਜੋ ਪਹਿਲਾ ਡੱਬਾ ਹੈਗਾ ਉਹਨੂੰ ਐਸ ਐਲ ਆਰ ਵੀ ਕਹਿੰਦੇ ਆ
ਅੱਛਾ ਅਸ ਅਰ ਮਤਲਬ
ਐੱਸ ਐੱਲ ਆਰ ਦਾ ਮਤਲਬ ਲਗੇਜ ਲਗੇਜ ਦੇ ਆਸ ਪਾਸ ਹੈ ਕੋਈ ਜਿਸ ਤਰ੍ਹਾਂ ਕੋਈ ਕੋਰੀਅਰ ਹੋ ਗਿਆ ਲੱਗੇ ਜੋ ਸਮਾਨ ਹੋ ਗਿਆ ਉਹਦੇ ਉਹਦੇ ਵਾਸਤੇ ਡੱਬਾ ਬਣਿਆ ਹੁੰਦਾ
ਅੱਛਾ ਅੱਛਾ
ਹਾਂ ਫਿਰ ਇੱਕ ਲਾਸਟ ਚ ਹੁੰਦਾ ਹੈ ਜੋ ਮੰਨ ਲਓ ਆਪਾਂਹੀ ਜਾਗੇ ਚੜ੍ਹਨ ਦੀ ਕਤਾਗੀ ਅਤੇ ਉਹ ਆਪਣਾ ਕਰਾ ਸਕਦੇ ਹਾਂ ਉਹਦੇ 'ਚ ਬਹਿ ਸਕਦੇ ਹਾਂ
ਅੱਛਾ
ਬਾਕੀ ਇੱਕ ਆਪਣਾ ਇੱਕ ਸੀਟਿੰਗ ਹੋਰ ਵੀ ਹੁੰਦੀ ਹੈ ਉਹਨੂੰ ਬੋਲਦੇ ਹੈ ਸੀ ਸੀ
ਸੀ ਸੀ ਸਹਿਰ ਚੇ ਹੁੰਦਾ
ਸੀ ਸੀ ਚ ਮਤਲਬ ਉਹ ਏ ਸੀ ਡੱਬਾ ਹੁੰਦਾ ਹੈ ਉਹਦੇ ਚੇਅਰ ਕਾਰ ਜਾਨੇ ਕਿ ਕੁਰਸੀ ਬੈਠਣ ਦੀ ਸੀਟ ਮਿਲੇਗੀ ਤੇ ਉਹਨੂੰ ਸੀ ਬੋਲਦੇ ਆ ਚੇਅਰ ਕਾਰ ਉਸ ਤੋਂ ਬਾਅਦ ਹੋਰ ਵੀ ਤਕਰੀਆ ਹੁੰਦੀਆਂ ਜਿਸ ਤਰ੍ਹਾਂ ਥਰੀ ਟਾਇਰ ਟੂ ਟਾਇਰ ਵਨ ਟਾਇਰ ਥ੍ਰੀ ਟਾਇਰ ਦਾ ਮਤਲਬ ਹੈ ਇੱਕ ਡੱਬਾ ਜਿਹੜਾ ਹੈਗਾ ਇੱਕ ਜੋ ਕੈਬੀਨ ਹ ਕੈਬੀਨ ਉਸ ਕੇਬੀਨੇ ਚ ਛੇ ਸੀਟਾਂ ਹੋਣਗੀਆਂ ਇੱਕ ਪਾਸੇ ਤਿੰਨ ਯਾਨੀ ਕਿ ਥਰੀ ਟਾਈਰ ਉਹਦਾ ਰੇਟ ਕੰਮ ਹੋਏਗਾ
ਅੱਛਾ
ਜਿਹੜਾ ਟੂ ਟਾਈਮ ਡੱਬਾ ਹੈਗਾ ਉਹਦੇ ਚ ਇੱਕ ਇੱਕ ਕੈਬਿਨ ਵੀਚ ਚਾਰ ਸੀਟਾਂ ਆਉਣੀਆਂ ਯਾਨੀ ਕਿ ਦੋ ਇੱਕ ਪਾਸੇ ਦੋ
ਹਮ ਹਮ
ਉਹਦਾ ਰੇਟ ਥੋੜਾ ਵੱਧ ਹੋਏਗਾ ਫਿਰ ਹੋਏਗਾ ਵਨ ਫਸਟ ਹੈ ਸੀਟ ਉਹਦੇ ਚ ਫਿਰ ਇੱਕੋ ਹੀ ਸਿਟ ਹੋ ਏ ਗੀ
ਅੱਛਾ ਅੱਛਾ
ਬੰਦੇ ਆ ਉੱਥੇ ਜਾਣਾ ਪਸੰਦ ਕਰਦੇ ਆ ਨਾ
ਹਮ ਹਮ ਵਨ ਟਾਇਰ ਚ ਹਾਂਜੀ ਹਾਂਜੀ
ਚਲੋ ਤੁਹਾਨੂੰ ਜਾਣਕਾਰੀ ਕਿਹੋ ਜਿਹੀ ਲੱਗੀ ਅਗਰ ਕੋਈ ਹੋਰ ਪੁੱਛਣ ਲੱਗ ਗਿਆ ਦੁਬਾਰਾ ਪੁੱਛ ਲਿਓ ਠੀਕ ਹ ਅੱਛਾ ਓਕੇ
ਹਾ